ਹੈਲੋ
ਹਾਂਜੀ
ਹਾਂਜੀ ਆ ਰਹੀ ਜੀ ਆ ਰਹੀ ਮਸ ਤੇ ਆਂਟੀ ਕੀ ਹਾਲ ਜ
ਕੀ ਹਾਲ ਚਾਲ
ਵਧੀਆ ਜੀ ਵਧੀਆ ਤੁਸੀਂ ਸੁਣਾਓ ਕੁਛ ਨੀ ਬਸ ਦੁੱਧ ਨੂੰ ਬਾਲਾ ਦਵਾ ਕੇ ਹਟੀ ਸੀ
ਅੱਛਾ ਆ ਗਏ ਬੱਚੇ ਅੰਦਰ
ਬਾਹਰ ਹਾਂਜੀ ਹੋਰ
ਿਪਖਲੀ ਆਈ ਹੈ ਬਾਹਰ ਚੱਲਏ ਬਾਹਰ ਚੱਲ ਜਾ ਅੰਦਰ ਕੀ ਹੈ
ਹਾਂਜੀ ਹਾਂਜੀ ਹੋ ਸੁਣਾਓ ਪਰਾਲੀ ਸਬਜ਼ੀ ਭਾਜੀ
ਹੋਰ ਸਬਜ਼ੀ ਬਣਾ ਲਈ
ਅੱਛਾ ਅੱਛਾ ਹਾਂਜੀ ਮੰਮੀ ਵੀ ਠੀਕ ਨੇ ਫ਼ਰਕ ਆ ਹਾਂਜੀ ਹੋਰ
ਕੱਢਤੀ ਬਸ ਬਸ ਵਧੀਆ ਖ ਬਾਹਰ ਬੈਠੀ ਗਰਮੀ ਬੜੀ ਅੰਦਰ ਜ਼ੋਰ ਜਗਾਾ ਕੇ ਆਈ ਹਆਂ ਹਾਂ
ਹਮ ਹਮ ਹਮ
ਪਾਠ ਕੀਤਾ ਤੇ ਮੈਂ ਕਿਹਾ ਚੱਲ ਮੈਂ ਘਾਹਰ ਬੈਠਦੇ ਥੋੜੀ ਦੇਰ ਬਣਾਇਆ ਸਬਜ਼ੀ ਸੁਬਜ਼ੀ ਕੁਛ
ਨਹੀਂ ਆਂਟੀ ਸਬਜ਼ੀ ਰਾਜਮਾਂ ਵੀ ਹੈਗੇ ਆ ਦਾਲ ਵੀ ਹੈਗੀ ਆ ਜੋ ਖਾਣਾ ਹੋਏਗਾ ਵੇਖ ਲੈਣਗੇ
ਦਾਲ ਕਾਹਧਦੀ ਬਣਾਈ
ਦਾਲ ਮਾਵਾਂ ਦੀ ਵੀ ਪਈ ਹੈ ਰਾਜਮਾਂ ਵੀ ਹੈਗੇ ਜੈਲੋ ਵੀ ਹੈਗੀ ਆ
ਇੀਆਂ ਦਾਲਾਂ
ਤੁਹਾਨੂੰ ਪਤਾ ਹੀ ਆ ਫਿਰ
ਯਲੋ ਕਿੱਦਣ ਬਣਾਈ ਤੇ ਮਾਂ ਕਿੱ ਮਸਰ ਬਣਾਏ
ਸਾਰਾ ਇਹ ਕੁਛ ਏਦਾਂ ਹੀ ਇਕੱਠਾ ਰਲਿਆ ਮੇਲੇ ਬਣਾ ਲਈਦਾ ਜਿੰਨੇ ਜੋ ਖਾਣਾ ਉਹ ਖਾਈ ਦਿੰਦਾ
ਵੱਖਰੇ ਵੱਖਰੇ ਫਰਾਾਈ ਪੈ ਸੀ ਤੜਕਾ
ਹਾਂਜੀ ਹਾਂਜੀ ਹੋਰ
ਨਹੀਂ ਤਾਂ ਚੰਗਾ ਪੇਟ
ਗਰਮੀ ਦਾ ਸੁਣਾਓ ਆਂਟੀ ਕਿਨੂੰ ਗਰਮੀ ਮੀ ਦਾ ਤੁਹਾਡੇ ਪੈਰ ਹੀ
ਬਹੁਤ ਜਿਆਦਾ
ਹਾਂਜੀ
ਬਾਰਿਸ਼ ਕਹਿੰਦੇ ਕੱਲ ਹੋਈ ਸੀ ਏਅਰਪੋਰਟ ਬਾਰਿਸ਼ ਹੋ ਕਹਿੰਦੇ
ਅੱਛਾ, ਅੱਛਾ। ਠੀਕ ਹੈ, ਅੱਛਾ। ਅੱਛਾ। ਹੋਰ ਅੰਕਲ ਠੀਕ ਨੇ।
ਇੱਧਰ ਤਾਂ ਗਰਮੀ ਬਹੁਤ ਹੈਗੀ ਏ ਤੇ।
ਹਾਂਜੀ, ਹਾਂਜੀ ਗਰਮੀ ਏਸੀ ਲੋਕਾਂ ਨੇ ਜ਼ਿਆਦਾ ਲਵਾ ਲਏ ਆ, ਪੇੜ ਲੱਗਦੇ ਨੀ ਪਏ, ਵਾਤਾਵਰਨ ਤੇ ਕਾਫ਼ੀ ਅਸਰ ਪਿਆ ਹੈ ਹੋਰ
ਕੀ ਹੋਇਆ। ਹੀਟ ਹੋ ਜਾਂਦੀ ਏ ਨਾ ਐਸ ਵੇਲੇ ਮ ਉੱਥੋਂ ਬਾਹਰ ਨਿਕਲਿਆ ਨੀ ਹੁੰਦਾ ਥੋੜ੍ਹਾ ਇਹ ਤੇ ਸਾਰੀ ਦਿਹਾੜੀ ਅੰਦਰ ਸੱਤ ਵਜੇ ਤੱਕ ਤੇ ਧੁੱਪ ਨੀ ਜਾਂਦੀ ਤੇ
ਹਾਂਜੀ, ਹਾਂਜੀ। ਹੋਰ ਸੁਣਾਓ।
ਧੂਪ ਹੀ ਬਹੁਤ ਐ।
ਤੁਸੀਂ ਕੀ ਬਣਾਇਆ ਅੱਜ, ਹਾਂਜੀ।
ਮੈਂ ਕਿਹਾ ਧੁੱਪ ਹੀ ਬੜੀ ਆਂਦੀ ਏ।ਸਾਈਕਲ ਚਲਾਇਆ -ਦਕਸ਼ ਲੈ ਗਿਆ।
ਹਾਂਜੀ, ਹਾਂਜੀ। ਹਾਂਜੀ, ਹਾਂਜੀ। ਉਹਦਾ ਨਾ ਸਾਈਕਲ ਖ਼ਰਾਬ ਹੋ ਗਿਆ ਤੇ ਇਦੇ ਪਾਪਾ ਕਹਿੰਦੇ ਸੀ। ਕਿ ਮੈਂ ਐਤਵਾਰ ਠੀਕ ਕਰਵਾ ਕੇ ਦੇਵਾਂਗਾ।
ਆਹੋ ਕਹਿ ਰਹੇ ਐਤਵਾਰ ਹੀ ਜਾਨਾ
ਤੇ ਉਹਨੂੰ ਇਹ
ਚਲਾਣਾ ਆ ਮੈਂ ਕਿਹਾ ਲੈ ਜਾ, ਲੈ ਜਾ।
ਅੱਛਾ ਤੇ ਉਹਨੂੰ ਇਹ ਆ, ਹੁਣ ਇਹਨੂੰ ਓਦਾਂ ਰੋਦਾ ਸੀ ਮੈਨੂੰ ਹੁਣੇ ਕਰਵਾ ਕੇ ਦੋ ਠੀਕ ਉਧਰ ਮੇਰੇ ਮਗਰ ਪਿਆ ਸੀ, ਮੇਰੇ ਨਾਲ ਚੱਲੋ ਬਾਹਰੋਂ ਠੀਕ ਕਰਾ ਕੇ ਲਿਆਓ ਤੇ ਮੈਂ ਕਿਹਾ ਚੱਲ ਤੂੰ ਅੰਕਲ ਵਾਲਾ ਲੈ ਲਾ ਹੁਣ ਉਹਨੂੰ ਹੌਸਲਾ ਹੋ ਗਿਆ ਮੈਨੂੰ ਅੰਕਲ ਵਾਲਾ ਸਾਈਕਲ ਮਿਲ ਗਿਆ। ਹੁਣ ਬੇਫਿਕਰਾਂ ਹੋ ਕੇ ਚਲਾਉਣ ਡਿਐ।
ਤੇ ਮੈਂ ਕਿਹਾ ਮੈ ਏਨੂੰ ਕਹਿਣਾ, ਆਪਣੀ ਵਾਰੀ ਤੂੰ ਅੰਕਲ ਨੂੰ ਮੋਬਾਇਲ ਨਹੀਂ ਦਿੱਤਾ। ਤੈਨੂੰ ਅੰਕਲ ਸਾਈਕਲ ਦੇ ਦਿੰਦੇ ਆ।
ਹ।
ਮੈਂ ਕਿਹਾ ਫੇਰ ਵੇਖ ਖੋ ਪਤਾ ਮੈਂ ਏਨੂੰ ਛੇੜਨਾ
ਓਦਨ ਕਹਿੰਦਾ ਟਿਊਸ਼ਨ ਤੇ ਮੈਂ ਜਾਊਂਗਾ। ਤੇ ਕਿੱਦਾਂ ਜਾਊਗਾ ਟਿਊਸ਼ਨ ਤੇ ਉਹ ਫੇਰ ਮੇਰੇ ਕੋਲ਼ ਸਾਈਕਲ ਹੈਨੀ ਆ, ਤੁਰ ਕੇ ਕਿੱਦਾਂ ਜਾਊਗਾ ਕਿ
ਕਹਿ ਹੁਣ ਤੂੰ ਦੱਸ ਜੇ ਅੰਕਲ ਨੂੰ ਫੋਨ ਚਾਹੀਦਾ ਸੀ ਅੰਕਲ ਫੋਨ ਕਿੱਦਾਂ ਕਰਨਗੇ ਤੁਸੀਂ ਗੱਡੀ ਲੈ ਲਈ ਐ ਲੈ ਲਿਆ ਟਾਈਮ ਟਾਈਮ ਟਾਈਮ ਦੀ ਗੱਲ ਆ ਤੈਨੂੰ ਵੀ ਲੋੜ ਪੈ ਗਈ
ਅਹ ਦਈ ਨਾਲੇ ਅਗਲੇ ਦਿਨ ਹੀ ਪੈ ਗਈ
ਛੱਬੀ ਆ
ਹੋਰ
ਉਹਨਾਂ ਦਾ ਠੀਕ ਹੋ ਵੀ ਗਿਆ ਸੀ ਫੋਨ ਪੰਦਰਾਂ ਸੌ ਰੁਪਏ ਲੱਗਾ ਆਈਸਸੀਓ ਓਹੀਓ ਉੱਡਿਆ ਆ
ਅੱਛਾ ਅੱਛਾ ਅੱਛਾ
ਮੋਟਰਸਾਈਕਲ ਪੈਂਚਰ ਹੀ ਕਹਿੰਦੇ ਮੈਂ ਪੈਂਚਰ ਲਵਾ ਕੇ ਲਿਆਵਾਂ ਹਵਾ ਭਰਨ ਡੇ ਸੀ ਕਹਿੰਦੇ ਹਵਾ ਨੀ ਫੱਟੀ ਹੋਈ ਪੈਂਚਰ ਹੀ ਹੋਇਆ ਹੈ ਪਰਸੋਂ ਮੁੰਡਾ ਆ ਗਿਆ ਮੰਗਨ ਨੂਰ ਮੋਟਰ ਸੈਕਲ ਚਾਹੀਦਾ ਮੋਟਰ ਸੈਕਲ ਭੂਆ ਆਈ ਤੇ ਉਹਨੂੰ ਛੱਡਣ ਚਣਾਾ ਅਤੇ ਮੈਂ ਕਿਹਾ ਮੋਟਰਸਾਈਕਲ ਉਹ ਲੱਗਾ ਮੈਨੂੰ ਨਹੀਂ ਪਤਾ ਮੈਂ ਚਾਬੀ ਦੇ ਦਿੱਤੀ ਤੇ ਕਹਿੰਦੇ ਉਹ ਤੇ ਪੈਂਚਰ ਹੈਗਾ ਫੇਰੇ ਬਾਹਰ ਗਏ ਤੇ ਕਹਿੰਦੇ ਮੋਟਰ ਸਾਈਕਲ ਤੇ ਪੈਂਚਰ ਹੈ ਤੇ ਉਧਰ ਭੂਆ ਵੀ ਐਡੀ ਮੋਟੀ ਹੀ ਮੈ
ਹਾਂ ਹਾਂਜੀ ਹਾਂਜੀ ਆਹੋ ਔਖਾ ਹਮ
ਉੱਧਰ ਆ ਗਏ
ਨਹੀਂ ਨਹੀਂ
ਅੱਛਾ ਹੁਣ ਮੋਟਰਸਾਈਕਲ ਲਾਇਆ ਨਾ ਬਾਹਰ ਮੈਂ ਕਿਹਾ ਸ਼ਾਇਦ
ਅੱਛਾ ਅੱਛਾ ਅੱਛਾ ਹਮ ਆਂਟੀ ਮੈਂ ਸੁਣਿਆ ਤੁਸੀਂ ਰਿਸ਼ਤੇ ਵੀ ਕਰਦੇ ਉਹ
ਹਮ
ਅੱਛਾ ਅੱਛਾ ਠੀਕ ਆ ਤੇ ਮੁੰਡੇ ਹੁੰਦੇ ਤੁਹਾਡੇ ਕੋਲ ਜਿਆਦਾ ਕਿ ਕੁੜੀਆਂ ਹੁੰਦੀਆਂ
ਅਜ ਕਲ ਮੁੰ ਮੁੰਡੇ ਜ਼ਿਆਦਾ ਕੁੜੀਆਂ ਨਹੀਂ ਲੱਭਦੀਆਂ ਪਿਆ ਕੁੜੀਆਂ ਥੜ੍ਹੀਆਂ ਹੀ ਏ
ਹਮ
ਨਵੀਆਂ
ਹਾਂਜੀ ਹਾਂਜੀ
ਘਰੇ ਹੈ ਅਜ ਕਲ
ਅੱਜ ਕੱਲ ਨਾ ਲੋਕਾਂ ਦਾ ਉਹੀ ਲੋਕੀ ਤਰਲੇ ਲੈਂਦੇ ਆ ਜੇ ਕਿਸੇ ਨੂੰ
ਹੈ ਨੀ ਨਾਲੇ ਨਾ ਜਿਹੜੇ ਵੀਹ ਤੀਹ ਹਾਰ ਘਰ ਵਾਲੇ ਨੂੰ ਤਾਂ ਉਹ ਕਰਦੇ ਨਹੀਂ ਹੈ ਕੁੜੀਆਂ- ਉਹ ਕਹਿੰਦੀਆਂ ਕਿ ਪੇ ਵੀ ਜਿਆਦਾ ਹੋਵੇ। ਕੰਮ ਕੁਮ ਵੀ ਹੋਵੇ ਵਧੀਆ। ਘਰ ਨੌਕਰ ਚਾਕਰ ਚਾਕਰ ਵੀ ਲੱਗੇ ਹੋਣ
ਲੱਗੇ ਹੋੁਣ ਉਹੀ ਨਾ। ਹਮ ਪਤਾ ਕੀ ਹੁੰਦਾ ਹੈ। ਹਾਂਜੀ-ਹਾਂਜੀ। ਲੋਕਾਂ ਦਾ ਨਾ ਅਹ ਜੋਬ ਨੂੰ ਵੀ ਆਂਟੀ ਬੜੇ ਨਖਰੇ ਕਰਦੀਆਂ ਜੇ ਕਿ ਸੋਹਣਾ ਹੋਵੇ ਲੜਕਾ ਜਾਂ ਕਿੱਦਾਂ ਵੀ
ਓਹੀ ਮੈਂ ਸਗੋਂ ਹਨਣੀ ਦਾ ਹੀ ਤੇ ਉਓਧਰੋਂ ਹੈ ਇਹ ਤਾਂ ਮੈਂ ਕਿਹਾ ਚੱਲੋ ਪਰ ਬਣੀ ਨਹੀਂ ਉੱਧਰ ਗੱਲ ਨਾ
ਨਹੀਂ ਹੋਈ ਰਿਤਾ
ਨਾ ਦੂਸਰਾ ਵੀ ਭੇਜਿਆ ਸੀ ਉੱਧਰ ਮੁੰਡਾ ਨੂੰ ਉਹ ਕਹਿੰਦੇ ਕਿ ਨਹੀਂ ਪਾਪਾ ਦਾ ਕੰਮ ਉਹਨਾਂ ਨੂੰ ਥੋੜ੍ਹਾ ਜਿਹਾ ਲੱਗਾ।
ਕਿਉਂ?
ਮੈਂ ਕਿਹਾ ਇੰਸਪੈਕਟਰ ਪਿਓ ਹੈਗਾ ਸੀ ਨਾ ਉਹਦਾ ਇੰਸਪੈਕਟਰ ਉਹਨਾਂ ਨੇ ਕਿਹਾ ਤੇ ਨਾ ਕੁਲਚੀਆਂ ਛੋਲਿਆਂ ਦੀ ਦੁਕਾਨ ਆਣਾ ਮੈਂ ਕਿਹਾ ਫੇਰ ਕੀ ਹੋ ਗਿਆ ਕੰਮ ਵਧੀਆ ਹੀ ਹੁੰਦਾ ਬਸ ਹੋਰਨਾ ਚੀਜ਼ਾਂ 'ਚ ਜ਼ਿਆਦਾ ਪੈਹੇ ਹੈਗੇ ਨੇ ਜਿਨਾ ਦੇ ਨਾ ਕਹੀ ਤਾਂ ਹੈਗਾ ਨੀ ਅਤੇ ਉਹਦੇ ਵਿੱਚ ਜ਼ਿਆਦਾ ਆਪਣੇ ਬਿਜ਼ਨਸ 'ਚ ਜ਼ਿਆਦਾ ਫਾਇਦਾ ਖਾਣ ਪੀਣ ਚ ਨਿਊਡਲ ਬਰਗਰ ਵਾਲੇ ਕਿੰਨਾ ਕਮਾਂਦੇ
ਕਮਾਦੇ ਆ ਹਾਂਜੀ-ਹਾਂਜੀ ਫਾਸਟ ਫੂਡ ਦਾ ਜ਼ਿਆਦਾ ਕੰਮ ਹੁਣ
ਹਾਂ ਉਹਦਾ ਫਾਸ ਓਦਾਂ ਹੈ ਕੇ ਸਰ ਪਿਸਦਾ ਹੈਗਾ ਤੇ ਸਰਵਿਸ ਹੈਗੀਆਂ ਵੀ ਹੈ ਤੇ ਬਾਹਰ ਦਿੱਲੀ ਵਾਲੀ ਘਤ
ਹਾਂਜੀ ਹਾਂਜੀ ਨਾਲੇ ਗੋਰਮੈਂਟ ਜੋਬ ਕਿੱਥੇ ਲੱਭਣ ਦੀਆਂ।
ਬੱਚਿਆਂ ਦੀਆਂ ਛੁੱਟੀਆਂ ਅਹ ਤੇਰਾਂ ਤਰੀਕ ਨੂੰ
ਉਹਦੇ ਚ ਵਿਖਾਡੇ ਹੀ ਨਾ ਕਿ ਅਠਾਰਾਂ ਤੱਕ ਸਕੂਲ ਖੋਲਦੇ ਨੇ ਮੈਂ ਕਿਹਾ ਫੈਂਕ ਹਿ‌ ਹੈਗਾ ਸੀ। ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਵਿਖਾ ਰਹੇ ਸੀਗੇ ਉਹਨਾਂ ਨੇ ਕਿਹਾ ਕੰਮ ਕਿੰਨਾ ਸਕੂਲ ਦੇ ਬੱਚਿਆਂ ਨੂੰ ਦੇ ਹੂੰ
ਹਾਂ ਜੋ ਸਕੂਲ ਵਲੋਂ ਮੈਸੇਜ ਆਂਦਾ ਉਹੀ ਹੁੰਦਾ।
ਹਾਂ-ਹਾਂ ਉਹੀ-ਉਹੀ ਹੁੰਦਾ ਆ ਤੇ
ਬ ਹੋਰ ਸੁਣਾਓ
ਗੇ ਨੀ
ਬਸ ਠੀਕ ਆ ਵਧਿਆ ਜਾਵਾਂਗੇ ਦੇਖਦੇ ਹਾਂ ਨੈਕਸਟ ਵੀਕ। ਵੇਖਦੇ ਆ ਅਗਲੇ ਹਫ਼ਤੇ ਹਾਂਜੀ-ਹਾਂਜੀ!
ਮੋਸ ਤਾਂਂ ਇੱਦਾਂ ਨਾ ਉੱਥੇ ਵੀ ਜਾ ਕੇ ਅੰਦਰਾਂ ਚ ਹੀ ਵੜ੍ਹਨਾ
ਨਹੀਂ ਉੱਥੇ ਵੀ ਚਲੋ ਬ ਏਦਾਂ ਹੀ ਆ ਖੁੱਲ੍ਹਾ ਵਾ ਬੱਚੇ ਖੇਡਦੇ ਗਲੀ ਚ ਚਲੋ ਲੱਗੇ ਰਹਿੰਦੇ ਆ। ਨਾਲ ਉਹਨਾਂ ਨੇ ਕੱਪੜੇ ਕੁਪੜੇ ਬਣਾਉਣੇ ਹੁਣ ਵਿਆਹ ਦੇ ਹਾਂਜੀ ਕਹਿ ਹੈਂ
ਇਥੇ ਨਵਾਂ ਬਣਾਇਆ।
ਕੀ ਬਣਾਯਾ?
ਮੈਂ ਕਿਹਾ ਜਿੱਥੇ ਨਵਾਂ ਬਣਾਇਆ ਉੱਥੇ ਹੈ ਕੰਮ।
ਕਾਦਾ?
ਜਗ੍ਹਾ ਜੁਗਾ ਮੈਂ ਕਿਹਾ ਖੇਡਣ ਨੂੰ ਹੈਗੀ ਆ।
ਵਾਧੂ ਹਾਂਜੀ। ਸਾਹਮਣੇ ਪਾਰਕ ਆ ਫੇਰ ਵਾਹਵਾ ਪਲਾਟ ਜੇ ਖਾਲੀ ਆ ਸੜਕ ਖੁੱਲੀ ਆ ਜਣ ਮਰਜੀੀ
ਅੱਛਾ ਉਹ ਵੀ ਉੱਦਾਂ ਹੀ ਕਲੋਨੀ ਹੋਣੀ ਹੈ ਨਾ ਬੜੀੀਆਂ ਹੀ ਹਾਂ ਕਲੋਨੀਆਂ ਇਿੱਦਾਂ ਹੀ ਹੁੰਦਾ ਫਲੰਗਰ।
ਕੱਪੜੇ ਲੈਣੇ ਆ ਤੇ ਆਦਾ ਦੋ ਦਿਨ। ਵੇਖਦੀ ਹਾਂ।
ਸ਼ੋਪਿੰਗ ਕਰਦੇ ਰੰਦਾ ਬੰਦਾ
ਹਾਂਜੀ ਹਾਂਜੀ ਹਾਂਜੀ
ਉਹਦੇ ਕੀ ਕਰ ਗੱਡੀ ਦੀ ਚਾਬੀ ਗੱਡੀ ਚੇ ਪੰਪ ਪਿਆਾਣਾ ਨਾ ਤਾਂ? ਤੇ ਪੇਲਾ ਪਰਕੇ ਵੇਖੀ ਹੋਣੀ ਹਵਾ
ਹੋਰ ਸੁਣਾਓ ਆਂਟੀ ਠੀਕ ਜੇ?
ਉਹ ਕੀ ਕਰਦੀ?
ਉਹ ਖੇਡਣ ਦੀ ਬਾਹਰ ਬੱਚੇ ਆਏ ਆ ਨੇਹਾਂ ਦੀ ਕੁੜੀ ਆਈ ਆ।ਉਹਦੇ ਨਾਲ ਖੇਡਣ ਦੀ ਆ।
ਅੱਛਾ, ਉਹ ਵੀ ਆ ਗਏ ਨਾ ਵਿਚ?
ਹਾਂਜੀ?
ਉਹ ਵੀ ਹੈਏ ਨਾ ਵਿੱਚ?
ਹਾਂਜੀ-ਹਾਂਜੀ, ਅੰਕਲ ਵੀ ਆਏ ਨੀ ਆਏ ਸੀ ਚੱਲ ਗਏ ਆ।
ਅੱਛਾ-ਅੱਛਾ ਨਹੀਂ-ਨਹੀਂ ਨਹੀਂ ਠ ਵੀ ਆਈ ਨਾ ਉਹਦੇ ਵਿੱਚ
ਹੋਰ ਸੁਣਾਓ ਆਂਡੀ? ਠੀਕ? ਹਾਂਜੀ-ਹਾਂਜੀ ਹਾਂਜੀ-ਹਾਂਜੀ ਠੀਕ।
ਅਤੇ, ਕਿੰਨੇ ਵਜੇ? ਹਾਂਗੇ ਖਾਣਾ ਪੀਣਾ?
ਆਪਾਂ ਨੌ ਸਾਢੇ ਨੌ ਵੱਜ ਜਾਂਦੇ ਆ।
ਠੀਕ ਹੈ ਹ
ਹਾਂਜੀ-ਹਾਂਜੀ ਹਾਂਜੀ-ਹਾਂਜੀ ਫੇਿਰ ਰੋਟੀ ਰੋਟੀ ਖਾ ਕੇ ਸੋਜੀ ਦਾ
ਦੋਵੇਂ ਬੱਚੇ?
ਨਹੀਂ, ਅੱਜ ਫਿਰ ਮੈਡਮ ਠੀਕ ੀ ਸੀ, ਤੇ ਉਹਨਾ ਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਹੈ ਤੇ ਉਹ ਕਹਿਣਦੇ ਸੀ ਕਿ ਅੱਜ ਨਹੀਂ ਮੈਂ ਮਤਲਬ ਪੜ੍ਹਾ ਪਾਵਾਂਗੀ, ਤੇ ਕੱਲ ਭੇਜ ਦੇਣਾ ਮੈਂ ਕਿਹਾ ਹੁਣ ਮੈਂ ਸੋਚਦੀ ਪਈ ਹਾਂ ਕਿ ਮੈਡਮ ਨੂੰ ਕਵਾਂ। ਚਾਰ-ਪੰਜ ਛੁੱਟੀਆਂ ਕਰ ਹੀ ਦੋ ਤੇ ਫੇਰ ਜੋ ਕਰਨਗੇ, ਫ ਨਾਲ ਹੀ ਮਤਲਬ ਹੋਵਾਂਗੇ ਜਲੰਧਰ ਚੱਲ ਜਾਾਂਗੇ ਮੰਮੀ ਵੱਲ ਹਾਂਜੀ-ਹਾਂਜੀ ਹੋਰ ਸੁਣਾਓ?
ਮੰਦਰ ਵਾਲਲੇ ਵੀ??
ਹਾਂਜੀ-ਹਾਂਜੀ
ਸਾਡੇ ਪਰ ਮੋਟੇ ਬੈਠੇ ਹੁੰਦੇ ਮੋਟੇ ਬੈਠੇ ਹੁੰਦੇ ਪਤਲੇ ਸੈਰ ਕਰਨ ਡ
ਸਾਰੇ ਕਰ ਲਈ ਹਾਂਜੀ ਸੈਰ ਵੀ ਤੁਹਾਨੂੰ ਪਤਾ, ਸਰੀਰ ਚ ਜਾਲ ਹੋਵੇ ਤੇ
ਕਰੀ ਦਿੰਦੇ
ਹਾਂਜੀ ਹਾਂਜੀ ਹੋਰ
ਹੋਰ
ਬਣਾ ਲਿਆ ਸਬਜ਼ੀ ਭਾਜੀ ਰਾਤ ਦੀ
ਸਬਜ਼ੀ ਉਹ ਹੀ ਬਣਾਈ ਸੀ ਦੁਪਹਿਰੇ
ਅੱਛਾ ਅੱਛਾ ਚਲੋ ਠੀਕ ਹਾਂਜੀ ਵਧੀਆ ਆਂਟੀ ਠੀਕ ਠਾਕ ਚਲੋ ਠੀਕ ਆ ਆਂਟੀ ਨਮਸਤੇ ਓਕੇ